ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਕਿੱਦਾਂ ਹਾਂਜੀ ਵਧੀਆ ਅਸੀਂ ਵੀ ਵਧੀਆ ਹਾਂਜੀ ਹਾਂਜੀ
ਕਰ ਰਹੇ ਹੋ
ਕੀ ਕਰ ਰਹੀ ਆ ਬਸ ਸੋਚ ਰਹੀ ਸੀ ਕਿ ਹੁਣ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਬੱਚਿਆਂ ਨੂੰ ਪੁੱਛੀ ਸੀ ਹਮ
ਅੱਛਾ ਅੱਛਾ ਉਹ ਮੈਂ ਫੋਨ ਕੀਤਾ ਸੀ ਉਹ ਨਾ ਤੁਸੀਂ ਲਾਸਟ ਟਾਈਮ ਜਦ ਸਾਡੇ ਘਰ ਆਏ ਸੀ ਨਾ ਤੇ ਤੁਸੀਂ ਸੂਟ ਪਾ ਕੇ ਆਏ ਸੀ ਕਰੀਮ ਜੇ ਕਲਰ ਦਾ ਉਹ ਤੁਸੀਂ ਕਿੱਥੋਂ ਸਵਾਇਆ ਸੀ?
ਬੂ ਐ ਨੀ ਹੈਗੀ ਗੁਲਮੋਹਰ ਬੋਟਿਕ ਵਾਲੀ
ਹਾਂਜੀ -ਹਾਂਜੀ, ਅੱਛਾ -ਅੱਛਾ ਨ ਉਹਨੇ ਬਹੁਤ ਸੋਹਣਾ ਸਿੱਤਾ ਹੋਇਆ ਸੀ ਤੁਹਾਡਾ ਤੇ
ਅੱਛਾ! ਧੰਨਵਾਦ ਤੁਹਾਡਾ ਬਹੁਤ ਬ ਧੰਨਵਾਦ ਤੁਹਾਡਾ ਬਹੁਤ
ਹਮ ਨੇ ਨਾ ਕੋਈ ਗੱਲ ਨੀ ਉਹੀ ਮੈਂ ਨਾ- ਜੇ ਅਸੀਂ ਸਾਡੇ ਨਾ ਵਿਆਹ ਹੈਗਾ ਸੀ ਇੱਧਰ ਨਾਲ ਦੇ ਪੜੋਸੀਆਂ ਦੇ ਤੇ ਦੇ ਫੇਰ ਰਿਸ਼ਤਦਾਰ ਵਿੱਚ ਵੀ ਨਾ ਮੇਰੇ ਭੂਆ ਦੀ ਕੁੜੀ ਦਾ ਵਿਆਹ ਹੈਗਾ। ਤੇ ਮੈਂ ਇਹ ਸੋਚ ਰਹੀ ਸੀ ਬਿਨਾ ਵੀ ਜਿ ਥੋਂ ਤੁਸੀਂ ਸਵਾਇਆ ਸੀ ਸੂਟ ਮੈਂ ਉੱਥੋਂ ਹੀ ਸਵਾ ਨਾਂ ਕਿਉਂਕਿ ਨਾ ਤੁਹਾਡੀ ਫਿਟਿੰਗ ਵੀ ਬੜੀ ਚੰਗੀ ਕੀਤੀ ਹੋਈ ਸੀ ਉਹਨੇ ਔਰ ਨਵੇਂ ਨਵੇਂ ਡਿਜ਼ਾਇਨ ਵੀ ਪਾਏ ਹੋਏ ਸੀ।
ਹਾਂ ਉਹ ਨਾ- ਪਤਾ ਕੀ ਹੈ ਪਹਿਲੇ ਮੈਂ ਕਿਸੀ ਹੋਰ ਕੋਲ ਸਵਾਉਂਦੀ ਸੀ ਫਿਰ ਨਾ ਮੈਨੂੰ ਉਹਦੀ ਫਿਟਿੰਗ ਦਾ ਥੋੜਾ ਜਿਹਾ ਹੋ ਜਾਂਦਾ ਸੀ ਬਟ ਮੈਨੂੰ ਨਾ ਕਿਸੇ ਨੇ ਦੱਸਿਆ ਕਿ ਗੁਲਮੋਹਰ ਬੁਟੀਕ ਵਾਲੀ ਕੋਲ ਸਵਾ ਕੇ ਦੇਖੋ ਤੁਸੀਂ ਫਿਰ ਮੈਂ ਇੱਕ ਇੱਕ ਵਾਰ ਓਧਰ ਟਰਾਈ ਕੀਤਾ ਉਹਦੀ ਫਿਟਿੰਗ ਇੰਨੀ ਮਸਤ ਆਈ ਨਾ ਕਿ ਹੁਣ ਹੋਰ ਕਿਥੇ ਦਿਲ ਹੀ ਨਹੀਂ ਕਰਦਾ ਕਿ ਬਈ ਹਾਂ ਹੁਣ ਸਵਾਲਾ। ਫਿਰ ਮੈਂ ਗੁਲਮੋਹਰ ਵਾਲੀ ਕੋਲ ਹੀ ਸਵਾਂਨੀ ਹਾਂ ਹੁਣ। ਤੁਸੀਂ ਵੀ ਇੱਕ ਸਵਾ ਕੇ ਦੇਖੋ ਬਹੁਤ ਇੱਕ ਸਵਾ ਦੇਖੋ ਵਧੀਆ ਸਟੀਚਿੰਗ ਹੈ ਉਹਦੀ।
ਅੱਛਾ -ਅੱਛਾ ਨਹੀਂ ਮੈਂ ਦੇਖਿਆ ਸੀ ਉਸ ਟਾਈਮ ਨਾ ਤੂ ਮਤਲਬ ਤੁਹਾਡੇ ਪੋਨ ਚੇ ਵੀ ਇੰਨੇ ਟਾਈਟ ਮਤਲਬ ਨੀ ਬਹੋਤ ਚੰਗੀ ਲੁੱਕ ਆ ਰਹੀ ਸੀ ਤੇ ਸਿਰਫ ਉਹ ਸਲਵਾਰ ਸੂਟ ਹੀ ਸਂਦੇ ਨੇ ਯਾਂ
ਨਹੀਂ- ਨਹੀਂ ਜਿੱਦਾਂ ਮਰਜੀ ਕੋਈ ਡਰੈਸ ਤੂੰ ਸਵਾਣੀ ਹੈ ਤੁਸੀਂ ਕੋਈ ਵਿਆਹ ਵਾਸਤੇ ਕੋਈ ਸੂਟ ਸਵਾਣਾ ਹੈ ਲਹਿੰਗੇ, ਕੋਟ ਸੈਟ ਵਗੈਰਾ ਸਭ ਕੁਛ ਸੀ ਦਿੰਦੇ ਉਹ ਇ ਇਦਾਂ ਦੀ ਕੋਈ ਗੱਲ ਨਹੀਂ ਹੈ। ਕਿ ਸਪੈਸ਼ਲ ਖਾਲੀ ਸੂਟ ਸਲਵਾਰ ਹੀ ਅਫਗਾਨੀ ਬਨਵਾਨੀ ਆ ਪਟਿਆਲਾ, ਪੰਜਾਬੀ ਸੂਟ ਜਿਦਾਂ ਦਾ ਮਰਜੀ ਦਿਲ ਕਰਦਾ ਐ ਤੁਹਾਡੀ ਉਹ ਤੇ ਤੁਹਾਡੇ ਟੇਸਟ ਦੇ ਉਪਰ ਹੈ ਜਿਦਾਂ ਤੁਹਾਨੂੰ ਚਾਹੀਦਾ ਉਹ ਉਸ ਦੇ ਹਿਸਾਬ ਨਾਲ ਬਣਾ ਦਿੰਦੇ ਏ।
ਅੱਛਾ! ਐਕਚੁਲੀ ਮੈਂ ਨਾ ਦੇਖ ਰਹੀ ਸੀ ਬਲ ਕਿ ਮੈਂ ਮੈਨੂੰ ਨਾ ਹੋਰ ਵੀ ਕੋਈ ਕਹਿ ਰਿਹਾ ਸੀ ਵੀ ਇੱਥੇ ਕੋਈ ਹੈਗ ਗੇ ਨੇ ਪਾਜੀ ਸੀਂਦੇ ਨੇ ਇੱਥੇ। ਤੇ ਮਤਲਬ ਪਰਲੇ ਮਹੱਲੇ ਦੀ ਗੈਰ ਗੱਲ ਕਰ ਰਹੇ ਸੀ ਕਹਿੰਦੇ ਪਰਲੇ ਮਹੱਲੇ ਨੇ ਇੱਕ ਪਾ ਜੀ ਸਿੰਧੇ ਨੇ ਉਹ ਬਹੋਤ ਹੀ ਚੰਗੀ ਬੁਟੀਕ ਨੇ ਮੈਂ ਕਿਹਾ ਦੇਖੋ ਮੈਂ ਕਦੀ ਕਿਸੇ ਕੋਲ ਸਵਾਈ ਨੀ ਹੈਗੀ। ਅ ਮੈਂ ਮੇਰੇ ਤਾਂ ਪਹਿਲੇ ਨਾ ਇੱਕ ਸੀਗੇ ਉਹਨਾਂ ਦਾ ਨਾ ਵਿਆਹ ਹੋ ਗਿਆ। ਤੇ ਉਹ ਹੁਣ ਇੱਥੋਂ ਚਲੇ ਗਏ ਨੇ ਤੇ ਮੈਨੂੰ ਹੁਣ ਫਿ ਉਸ ਤੋਂ ਬਾਅਦ ਮੈਂ ਕਦੇ ਕੁਛ ਪਾਏ ਨੀ ਸੂਟ ਫੇਰ ਹੁਣ ਮੈਨੂੰ ਐ ਸੀ ਦੇਖੋ ਹੁਣ ਵਿਆਹ ਤੇ ਜਾਣਾ ਮੇਰੀ ਭੂਆ ਦੀ ਕੁੜੀ ਦੇ ਹਮ, ਫੇਰ ਮੈਨੂੰ ਐਸੀ ਬੀ ਬਜ਼ਾਰੋ ਅਗਰ ਮੈਂ ਗਾਊਨ ਸ਼ਾਊਨ ਅਗਰ ਵਗੈਰਾ ਮੈਂ ਲੈਂਦੀ ਹਾਂ ਤਾਂ ਉਹ ਬਹੁਤ ਹੀ ਮਹਿੰਗੇ ਪੈ ਰਹੇ ਸੀ।
ਹਾਂ ਉਹ ਤੇ ਬਹੁਤ ਕੋਸਟਲੀ ਪੈਂਦੇ ਹੈ ਔਰ ਫਿ ਹੈ ਪਤਾ ਹੈ ਉਹਦਾਂ ਦਾ ਕੀ ਹੁੰਦਾ ਏ। ਇੱਕ ਵਾਰ ਪਾ ਕੇ ਫਿਰ ਦੁਬਾਰਾ ਰਿਪੀਟ ਹੁੰਦੇ ਨੀ ਹੈਗੇ ਉਹ। ਤੇ ਉਸ ਤੇ ਵਧੀਆ ਤੇ, ਹਾਂਜੀ
ਉਹ ਸਾਨੂੰ ਇਹ ਸੀ ਵੀ ਇੱਕੋ ਉਹੀ ਹੈ ਨਾ ਵੀ ਇੱਕੋ ਵਾਰ ਪਾ ਲਏ ਉਹ ਸਾਰੇ ਰਿਸ਼ਤੇਦਾਰ ਨੇ ਤੇ ਦੇਖ ਹੀਲੇ ਹੁੰਦੇ ਨੇ। ਫਿਰ ਦਿਲ ਹੀ ਨਹੀਂ ਕਰਦਾ ਵੀ ਕਿਸੇ ਰਿਸ਼ਤੇਦਾਰ ਦੇ ਵਿਆਹ ਚ ਦੁਬਾਰਾ ਪਾ ਲਈਏ ਅਸੀਂ ਉਹ।
ਹੈ ਹੀ ਇਹੀ ਹੁੰਦੀ ਹੈ ਪ੍ਰੋਬਲਮ ਕਿ ਦੁਬਾਰਾ ਰਿਪੀਟ
ਹਾਏ ਉਹੀ ਤੇ ਨਾ ਬਟ ਇਹ ਹੋਏ? ਹਨਾ ਹੁਣ ਚਲੋ ਆਪਣੇ ਅੱਖੀਂ ਸਵਾਇਆ ਹੋਏਗਾ ਤੇ ਉਹਦਾ ਉਹ ਉਹਨਾਂ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਨਾ ਵੀ ਅਗਰ ਸਾਨੂੰ ਵਿੱਚ ਜੇ ਨੂੰ ਠੀਕ ਕਰਾ ਕੇ ਕੁੱਝ ਸੂਟ ਵਗੈਰਾ ਸਵਾਉਣਾ ਹੋਏ ਤੇ ਉਹ। ਤੇ ਜਿਦਾ ਜਾਏਗਾ ਹੁਣ ਜੇ ਆਪਾਂ ਬਾਜ਼ਾਰੋਂ ਲੈ ਕੇ ਆਉਣਾ ਉਹਨਾਂ ਦੀ ਤੇ ਫਿਟਿੰਗ ਹੀ ਕੁਛ ਮਤਲਬ ਸਿਲਾਈ ਵਗੈਰਾ ਹੀ ਅਲੱਗ ਜਿਹੀ ਕਰਦੇ ਨੇ ਉਹ? ਤੇ ਅ ਹੋਰ ਕੁਛ ਨੀ। ਬਣਦਾ ਫੇਰ।
ਉਹਦੇ ਚ ਵੀ ਫਿਰ ਸਾਨੂੰ ਅਲਟਰ ਕਰਾਉਣ ਦੀ ਲੋੜ ਤੇ ਪੈਂਦੀ?
ਹਾਂ ਏ ਸਾਈਜ਼ ਦਾ। ਆਪਣੇ ਸਾਈਜ਼ ਦਾ ਮਿਲਦਾ ਹੈ ਨਹੀ ਅਸੀਂ ਤਾਂ ਇੰਨੇ ਪਤਲੇ ਆ ਕਿ ਸਾਡੇ ਸਾਈਜ਼ ਦਾ ਕੁਛ ਮਿਲਦਾ ਹੀ ਨਹੀਂ?
ਨਹੀਂ ਤੁਸੀਂ ਇੱਕ ਵਾਰ ਇੱਕ ਵਾਰ ਉਹਦੇ ਕੋਲ ਜਾਓ? ਅਗਰ ਤੁਹਾਨੂੰ ਨਹੀਂ ਆਉਂਦਾ ਤੇ ਮੇਰਾ ਕੋਈ ਨੀ ਮੇਰਾ ਤੁਸੀਂ ਕਹਿ ਦੇਣਾ ਕਿ ਉਹਨਾਂ ਨੇ ਭੇਜਿਆ ਹੈ? ਤੇ ਤੁਹਾਨੂੰ ਅਗਰ ਚੰਗਾ ਲੱਗੇ? ਲੱਗੇ ਤੇ ਤੁਸੀਂ ਸਵਾਲ ਲਓ? ਨਹੀਂ ਚੰਗਾ ਲੱਗਦਾ ਤੇ ਇੱਕ ਹੋਰ ਵੀ ਹੈ ਅਗਰ ਤੁਸੀਂ ਕਹੋਗੇ ਤਾਂ ਮੈਂ ਉਹਦਾ ਵੀ ਤੁਹਾਨੂੰ ਨੰਬਰ ਦੇ ਦਾਂਗੀ ਤੁਸੀਂ ਉਹਦੇ ਕੋਲ ਵੀ ਸਵਾ ਸਕਦੇ ਹੋ?
ਅੱਛਾ ਅੱਛਾ ਮਤਲਬ ਹੂੰ ਹੂੰ।
ਉਹ ਉਹ ਹੈਗੀ ਹੈ ਥੋੜ੍ਹੀ ਦੂਰ ਹੈਗੀ ਹੈ ਇਹ ਸਾਡੇ ਕੋਲ ਹੀ ਰਹਿੰਦੀ ਹੈ ਤੇ ਤਾਂ ਅਸੀਂ ਇਹਦੇ ਕੋਲ ਹੀ ਚਲੇ ਜਾਣੇ ਹਾਂ।
ਅੱਛਾ ਅੱਛਾ ਮਤਲਬ ਉਹ ਹਰ ਇੱਕ ਕੱਪੜੇ ਟਾਈਪ ਦਾ ਜਿਵੇਂ ਕੱਪੜਾ ਵੀ ਨਾ ਅੱਜ ਕੱਲ ਤੁਹਾਨੂੰ ਪਤਾ ਕਿਵੇਂ ਜੇ ਨੇ ਪਿਰ ਕੋਟਨ ਵੀ ਆਉਂਦੇ ਨੇ ਸਿਲਕ ਦੇ ਵੀ ਹੁੰਦੇ ਨੇ ਤੇ ਮਤਲਬ ਥੋੜਾ ਉਹ ਕੱਪੜੇ ਵਗੈਰਾ ਦੇ ਵੀ ਦੇਖ ਕੇ ਪਹਿਚਾਣ ਵਗੈਰਾ ਤੇ ਕਰ ਹੀ ਸਕਦੇ ਨੇ ਆਪਾਂ ਜਿਵੇਂ? ਗਾਊਨ ਵਾਸਤੇ ਅਲੱਗ ਕੱਪੜਾ? ਚਾਹੀਦਾ ਹੁੰਦਾ ਸਾਨੂੰ।
ਨਹੀਂ ਉਹ ਤੇ ਤੁਸੀਂ ਅਗਰ ਦੱਸੋਗੇ ਜਿੱਦਾਂ ਦੀ। ਤੁਹਾਨੂੰ ਚੋਇਸ ਹੈ ਜਿੱਦਾਂ ਤੁਸੀਂ ਅਗਰ ਫੈਬਰਿਕ ਆਪਣਾ ਲੈ ਕੇ ਜਾ ਕੇ ਆਪਣਾ ਕੋਈ ਗਾਊਨ ਵਗੈਰਾ ਤੁਸੀਂ ਸਟਿੱਚ ਕਰਵਾਣਾ ਚਾਹੁੰਦੇ ਹੋ ਉਹ ਵੀ ਕਰ ਦਿੰਦੇ ਆ ਉਹ ਅਗਰ ਤੁਸੀਂ ਕੁਛ ਆਪਣਾ ਅ ਜਿਵੇਂ ਤੁਸੀਂ। ਸਮਝਦੇ ਹੋ ਕਿ ਬਈ ਪੰਜਾਬੀ ਸੂਟ ਜਾਂ ਪਟਿਆਲਾ ਸੂਟ ਸਵਾਉਣਾ ਹੈ ਉਹ ਵੀ ਤੁਹਾਨੂੰ ਸੀ ਕੇ ਦੇ ਦੇਣਗੇ ਬਹੁਤ ਵਧੀਆ ਸੀਦੇ ਆ ਉਹ।
ਅੱਛਾ ਅੱਛਾ ਤੇ ਉਹਨਾਂ ਦੀ ਲਾਈਨਿੰਗ ਵਗੈਰਾ ਸਭ ਕੁਛ ਵਿਚ ਹੀ ਦਿੰਦੇ ਨੇ ਉਹ ਜਾਂ ਫਿਰ ਉਹ ਸਾਨੂੰ ਅਲੱਗ ਤੋਂ ਹੀ ਦੇਣੀ ਪਏਗੀ?
ਅਗਰ ਤੁਸੀਂ ਲਿਆ ਕੇ ਦੇ ਦਿੰਦੇ ਹੋ ਉਹ ਵੀ ਕੋਈ ਦਿੱਕਤ ਨੀ ਹੈ ਉਹ ਕਹਿੰਦੇ ਆ ਤੁਸੀਂ ਲਿਆ ਕੇ। ਕਹਿੰਦੇ ਤੇ ਉਹ ਵੀ ਵਧੀਆ। ਅਗਰ ਤੁਹਾਡੇ ਕੋਲ ਨਹੀਂ ਟਾਈਮ ਹੈ ਤੁਸੀਂ ਨਹੀਂ ਜਾ ਸਕਦੇ ਹੋ ਤੇ ਉਹ ਆਪਣੇ ਕੋਲ ਹੀ ਲੈ ਕੇ ਉਹ ਹੈ ਕਿ ਪੈਸੇ ਇਨਕਲੂਡ ਕਰ ਦਿੰਦੇ ਵਿੱਚ ਕਿ ਬਈ ਹਾਂ। ਤੁਹਾਡੀ ਇੰਨੀ ਸਟਿਚਿੰਗ ਹੋ ਜਾਏਗੀ। ਨਾਲ ਤੁਸੀਂ ਅਗਰ ਕੋਈ ਲੈਸ ਵਗੈਰਾ ਲਗਾਣਾ? ਚਾਹੁੰਦੇ ਹੋ ਅਗਰ ਤੁਸੀਂ ਕੋਈ ਗਲੇ ਤੇ ਡਿਜ਼ਾਇਨ? ਵਗੈਰਾ ਕਰਵਾਣਾ ਚਾਹੁੰਦੇ ਹੋ ਐਕਸਟਰਾ ਤੇ ਫਿਰ ਉਹ ਤੇ ਦੇਖੋ ਭੈਣਜੀ ਜਿਦਾਂ ਤੁਸੀਂ ਕਰਦੇ ਜਾਓਗੇ ਧੀਰੇ ਧੀਰੇ ਉਦਾਂ ਦੀ ਸਟਿਚਿੰਗ ਵੱਧਦੀ ਜਾਏਗੀ।
ਅੱਛਾ ਅੱਛਾ ਅੱਛਾ ਮਤਲਬ ਉਹ ਆਪਣੇ? ਹਿਸਾਬ ਨਾਲ ਫੇਰ ਵਧਾਈ ਦਿੰਦੇ ਨੇ ਉਹ?
ਹਾਂਜੀ ਹਾਂਜੀ।
ਅੱਛਾ ਅੱਛਾ ਤੇ। ਅੱਛਾ ਮੈਨੂੰ ਇੱਕ ਗੱਲ ਹੋਰ ਗੱਲ ਪੁੱਛ। ਪੁੱਛਣੀ ਆ ਜਿੱਦਾਂ ਆਪਾਂ ਗਾਊਨ ਵਗੈਰਾ ਹੁਣ ਲਵਾਂਗੇ ਤੇ ਉਹਦੇ ਥੱਲੇ? ਜੁੱਤੀ ਵਗੈਰਾ ਕੀ ਪਾਈਐ ਅਸੀਂ ਕੀ ਮਤਲਬ ਕੀ ਚੰਗਾ ਲੱਗੇਗਾ ਕਿਉਂਕਿ ਮੈਂ ਤੇ ਦੇਖੋ ਗਈ ਨੀ ਨਾ ਮੈਨੂੰ ਇੰਨਾ ਪਤਾ ਹੈ?
ਹਾਂਜੀ ਨਹੀਂ ਗਾਉਣ ਦਾ ਵੀ ਪਤਾ ਕੀ ਹੁੰਦਾ ਹੈ ਜਿਵੇਂ ਜਿੱਦਾਂ ਗਾਊਨ ਦੇ ਵਿੱਚ ਥੋੜਾ ਜਿਹਾ ਸਿਲਵਰ ਟੱਚ ਹੈ ਤੇ ਫੇਰ ਸੋਨੀ ਤੇ ਸਿਲਵਰ ਜੁੱ ਲੱਗਦੀ ਹੈ ਅਗਰ ਥੋੜਾ ਗਾਊਨ ਗੋਲਡਨ ਟੱਚ ਵਿੱਚ ਹੈ ਤੇ ਉਹਦੇ ਥੱਲੇ ਵੀ ਥੋੜਾ ਜਿਹਾ ਹੀਲਸ ਗੋਲਡਨ ਹਿਲਸ ਵੀ ਸੋਹਣੀ ਲੱਗਦੀ ਹੈ ਉਹ ਥੋੜਾ ਜ ਲੁਕ ਵਾਇਜ਼ ਕੱਪੜੇ ਦੇ ਹਿਸਾਬ ਨਾਲ ਹੋ ਜਾਂਦਾ ਕਿ ਜਿਾਂ ਤੁਹਾਡੇ ਕੱਪੜਾ ਹੈ ਉਸ ਹਿਸਾਬ ਨਾਲ ਥੋੜਾ ਜਹਾ ਚੱਪਲ ਦਾ ਵੀਅਰ ਓਹੀ ਹੁੰਦਾ ਹੈ ਕਿ ਬ ਤੁਸੀਂ ਕੀ ਲਾਈਕ ਕਰਦੇ ਹੋ
ਤੇ ਇਹ ਤੁਹਾਡੇ ਘਰ ਦੇ ਨੇੜੇ ਤੇੜੇ ਮਿਲ ਜਾਏਗੀ ਕਨਕ ਕਿਉਂਕਿ ਦੇਖੋ ਆਪਾਂ ਸਟੀਚਰ ਵਾਸਤੇ ਵੀ ਉੱਥੇ ਆਵਾਂਗੇ ਤੇ ਮੈਂ ਇਸ ਸੋਚ ਰਹੀ ਤੁਹਾਡੇ ਨਾਲ ਜਾ ਕੇ ਜੁੱਤੀ ਵਗੈਰਾ ਦਾ ਵੀ ਦੇਖ ਲਾਂਗੇ ਵੀ ਜੁੱਤੀ ਵਗੈਰਾ ਵੀ ਲਿਆਵਾਂਗੇ ਜਾ ਕੇ
ਹਾਂ ਕੋਈ ਨੀ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਮੈਂ ਤੇ ਕੋਈ ਨੀ ਮੈਂ ਤੇ ਇਸ ਟਾਈਮ ਫ੍ਰਰੀ ਹਾਂ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਆ ਜਾਣਾ ਆਪਾਂ ਨਾਲ ਦੋਨੋ ਹੀ ਚੱਲ ਪਾਂਗੇ
ਹਾਂਜੀ ਤੇ ਜੁੱਤੀ ਦੇਖਣ ਵਸ ਉਹੀ ਤੇਰਾ ਮੈਂ
ਹਾਂਜੀ ਹਾਂਜੀ ਇਕੱਲੇ ਬੰਦੇ ਨੂੰ ਨਾ ਚੋਇਸ ਕਰਨੇ ਥੋੜ੍ਹੀ ਥੋੜ੍ਹੀ ਪ੍ਰੋਬਲਮ ਆਉਂਦੀ ਹੈ
ਹਾਂਜੀ ਹਾਂਜੀ
ਬਾਕੀ ਜਿੱਦਾਂ ਅੱਜ ਕੱਲ ਅੱਜ ਕੱਲ ਜਿੱਦਾਂ ਉਹ ਚੱਲ ਰਿਹਾ ਜਿੱਦਾਂ ਅੱਜ ਕੱਲ ਉਹ ਦੂਜਾ ਗਾਊਨ ਵੀ ਚੱਲ ਰਿਹਾ ਜਿਵੇਂ ਫਿਸ਼ਕਟ ਲਾ ਗਾਊਨ ਉਹ ਵੀ ਬਹੁਤ ਸੋਹਣਾ ਲੱਗੇਗਾ ਤੁਹਾਡੇ ਤੇ ਜਿੱਦ ਤੁਸੀਂ ਪਤਲੇ ਹੋ ਨਾ ਉਹ ਬਹੁਤ ਸੋਹਣਾ ਤੁਹਾਡੇ ਤੇ ਲੱਗ
ਅੱਛਾ ਅੱਛਾ
ਉਹ ਵੀ ਤੁਸੀਂ ਟਰਾਈ ਕਰ ਸਕ ਸਕਦੇ ਹੋ ਇੱਕ ਵਾਰੀ
ਠੀਕ ਉਹ ਸੀ ਦੇਣਗੇ ਉਹ ਇਹ ਫਿਸ਼ ਕੱਟ ਆਲਾ
ਹਾਂ ਜਿੱਦਾਂ ਤੁਸੀਂ ਤੁਹਾਨੂੰ ਕਹਿ ਰਹੀ ਹ ਜਿਵੇਂ ਅਗਰ ਤੁਸੀਂ ਕੋਈ ਡਿਜਾਇਨ ਉਹਨਾਂ ਨੂੰ ਦਿਖਾਉਂਦੇ ਹੋ ਤੇ ਉਹ ਸਟਿਚ ਕਰ ਦਿੰਦੇ ਏ ਔਸੀਂ ਕੋਈ ਦਿੱਕਤ ਨੀ ਹੈ ਕਿਉਂਕਿ ਉਹ ਬਹੁਤ ਪੁਰਾਣੇ ਹੈ ਕੋਈ ਨਵੇਂ ਨੀ ਹੈਗੇ ਉਹ
ਅੱਛਾ
ਮੇ--ਰੀ ਮੇਰੀ ਭਤੀਜੀ ਦਾ ਵਿਆਹ ਸੀ ਪਿਛਲੇ ਸਾਲ ਮੈਂ ਉਹਨਾਂ ਦੇ ਕੋਲ ਹੀ ਸਵਾਈ ਸੀ ਦੋ ਡਰੈਸਾਂ ਬਹੁਤ ਸੋਹਣੀਆਂ ਫਿਟਿੰਗ ਆਈਆਂ ਸ ਨੇ ਮੈਨੂੰ ਪੁੱਛਿਆ ਕਿ ਭੈਣ ਜ ਤੁਸੀਂ ਕਿੱਥੋਂ ਪਾਇਆ ਹੈ ਮੈਂ ਕਿਹਾ ਮੈਂ ਆਪਣੇ ਸ਼ਹਿਰ ਤੋਂ ਉੱਥੋਂ ਬੁਟੀਕ ਵਾਲੀ ਕੋਲ ਸਵਾਇਆ ਸੀ ਬਹੁਤ ਸੋਹਣੀ ਫਿਟਿੰਗ ਆਈ ਸੌ ਕੱਪੜੇ ਚ ਜਿੱਦਾਂ ਜਾਨ ਪਾ ਦਿੰਦੀ ਏ ਉਹ
ਹੂੰ ਹੂੰ ਨਈ ਬੋਤ ਸੋਣਾ ਸੀ। ਤੈਸੂ ਤੁਸੀਂ ਜਦੋਂ ਪਾ ਕੇ ਆਏ ਸੀ ਨਾ ਸਾਡੇ ਘਰ ਤੇ ਮੈਨੂੰ ਈ ਬੋਤ ਸੋਣਾ ਲੱਗਿਆ ਮਤਲਬ ਫਿਟਿੰਗ ਇੰਨੀ- ਸੋਣੀ ਫਿਟਿੰਗ ਤੇ ਜਿਵੇਂ ਪੋਂਚ- ਜਾ ਤੇ ਆਪਾਂ ਓ ਹੁੰਦੇ ਨੇ ਪੋਂਚੇ ਹੁੰਦੇ ਨੇ, ਓਦੇ ਵਿੱਚ ਵੀ ਨਾ ਉਨੇ ਬਿਲਕੁਲ ਸਫ਼ਾਈ ਨਾਲ ਸੀਨਾ ਲਾਈਆਂ ਹੋਈਆਂ ਸੀ।
ਹਾਂਜੀ ਬਹੁ ਸੋਣਾ ਤਾਂ ਹੀ ਤੁਹਾਨੂੰ ਕਹਿ ਰੀ ਆਭ ਇੱਕ ਵਾਰ ਸਵਾ ਕੇ ਦੇਖੋ। ਤੁਸੀਂ- ਤੇ ਤਾਂ ਤਾਨੂੰ ਫੇਰ ਪਤਾ ਲੱਗੇਗਾ।
ਤੇ ਏ ਜੇੜਾ ਤੁਸੀਂ ਤੁ ਹਾਂ ਜੇੜਾ ਤੁਆਡਾ ਬੈਗ ਗਲਾ ਸੀ, ਓ ਵੀ- ਕੀ ਓ ਹੱਤੀ ਬਣਿਆ ਹੋਇਆ ਸੀ ਜਾਂ ਰੇਡੀਮੇਡ ਸੀ ਓ।
ਨਈ ਓ ਹੱਥੀਂ ਬਣਆਇਆ ਸੀ।
ਅੱਛਾ ਜੀ। ਮਤਲਬ ਏੰਝ ਨਾ ਲੱਗ ਨੀ ਰਏ ਸੀ ।ਮੈਨੂੰ ਏ ਸੀ- ਓਦੋਂ ਰੈਡੀਮੇਡ ਈ ਹੈਗਾ।
ਨਈ- ਨਈ ਉਨਾਂ ਨੇ ਹੀ ਖੁਦ- ਖੁਦ ਈ ਓ ਉਨਾ ਦਾ ਐਬ੍ਰੋਡਰੀ ਦਾ ਵੀ ਕੰਮ ਏ ਨਾ। ਕਾਰੀਗਰ ਬਿਠਾਏ ਓਏ ਆ ਉਨਾਂ ਨੇ। ਤੇ ਓ ਐਬ੍ਰੋਡਰੀ ਦਾ ਵੀ ਕੰਮ- ਕਰਦੇ ਏ ਹਾਂਜੀ।
ਅੱਛਾ ਨਈ ਬੋਤ ਸੋਣਾ ਮਤਲਬ ਬੈਗ ਗਲਾ- ਤੇ ਚਲੋ ਫਰੰਟ ਤੇ ਦੇਖੋ ਬਣਾਣਾ ਈ ਹੁੰਦਾ ਸਾਰੇ ਬਣਾਈ ਲੈਂਦੇ ਆ ।ਬਾਜੂ ਵੀ ਬੋਤ ਸੋਣੀ ਸੀ, ਲੇਕਿਨ ਬੈਕ ਗੱਲਾ ਤੇ ਲੱਗ ਈ ਨੀ ਰਿਆ ਸੀ ਕਿ ਉਹ ਹੱਥੀਂ ਬਣਿਆ ਸੀ। ਏਂਝ ਲੱਗ ਰਿਆ ਕਿ ਸ਼ੈਦ ਤੁਆਡੇ ਕੱਪੜੇ ਦੇ ਵਿੱਚ ਈ ਆਇਆ ਹੋਏਗਾ ਓ।
ਨਈ -ਨਈ ਓ ਹੱਤੀ ਸੀ ਐਬ੍ਰੋਡਰੀ ਕਰਵਾਈ ਸੀ ।ਥੋੜਾ ਜਿਹਾ ਮੈਂ ਕਿਸੇ ਦਾ ਦੇਖਿਆ ਸੀ ਉਨਾਂ ਨੂੰ ਮੈਂ ਡਿਜਾਇਨ ਦਿਖਾਤਾ ਸੀ ਉਨਾਂ ਨੇ ਸੇਮ ਕੋਪੀ ਕਰਤਾ ਸੀ।
ਬਣਾ ਦੇਣਗੇ ਓ। ਦੇਖਲੋ ਕਿੰਨਾ ਟੈਲੈਂਟ ਐ ਏਈ ਟੈਲੈਂਟ ਜੇਕਰ ਸਾਡੇ ਕੋਲ ਹੁੰਦਾ ਅਸੀਂ ਆਪ ਈ ਕਰ ਲੈਂਦੇ ਹਨਾ। ਉਨਾਂ ਕੋਲ ਤਾਂ ਟੈਲੈਂਟ ਈ ਬੋਤ ਐ।ਆਣੀ ਚਾਈਦ ਵਧੀਆ ਵੈਸੇ ਸਟਿਚਿੰਗ ਵੀ ਆਣੀ ਚਾਹੀ-
ਹਾਂ ਸਟਿਚਿੰਗ ਤੇ ਬੋਤ ਜ਼ਰੂਰੀ ਹੈ ਅੱਜ- ਅੱਜ ਕੱਲ ਹ ਦੇਖੋ ਬਾਰ ਕਿੰਨੀ ਸਟਿਚਿੰਗ ਦੇਂ ਆ ਅਸੀ
ਤੇ ਨਾ ਮਤਲਬ ਹਰ ਇੱਕ ਚੀਜ਼ ਦੀ ਕਿੰਨੀ ਵੈਲਿਊ ਐ ਅੱਜ ਕੱਲ੍ਹ ਸਿੱਖਣ ਦੀ ਹਥ
ਬਿਲਕੁਲ ਹਾਂਜੀ ਹੱਥ ਦੀ ਸਫਾਈ ਏ, ਹੱਥ ਦੀ ਸਫ਼ਾਈ ਏ, ਓ ਉਨਾਂ ਨੂੰ ਇੱਕ ਦੋ ਸਾਲ ਨੀ ਉਨਾ ਨੂੰ ਤੇ ਘੱਟੋ ਘੱਟ ਦਸ ਬਾਰਾਂ ਸਾਲ ਹੋ ਗਏ ਐ। ਓ ਮਤਲਬ ਕਾਫ ਕਾਫੀ ਟਾਈਮ ਤੋਂ ਇੱਥੇ ਹੈਗੇ ਐ, ਓ ਪੈਲੇ ਹੁੰਦੇ ਸੀ ਦਿੱਲੀ। ਦਿੱਲੀ ਤੋਂ ਏਥੇ ਸ਼ਿਫ- ਸ਼ਿਫਟ ਹੋ ਗਏ ਤੇ ਫਿਰ ਉਨਾਂ ਨੇ ਇੱਥੇ ਆ ਕੇ ਖੋਲਿਆ ਤੇ ਉਨਾਂ ਦਾ ਮਲਬ ਕੰਮ ਐਵੇਂ ਦਾ ਚਲਿਆ ਨਾ। ਕੀ ਸਾਰਾ ਸ਼ਹਿਰ ਉਨਾਂ ਦੇ ਕੋਲੀ ਹੁ ਕੌਣ ਸਵਉਂਦਾ ਹੈ
ਚਲੋ ਹਾਂ ਚਲੋ ਠੀਕ ਹੈ ਮੈਂ ਫਿਰ ਆਵਾਂਗੀ ਜੀ ਹਨਾ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ